ਹੈਲੋ ਹੈਲੋ? ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ
ਵਧੀਆ ਤੁਸੀਂ ਦੱਸੋ?
ਹਾਂਜੀ ਮੈਂ ਵੀ ਵਧੀਆ
ਹੋਰ ਅੱਜ ਦਾ ਟੋਪਿਕ ਕੀ ਰਹੇਗਾ ਸਾਡਾ
ਅੱਛਾ ਹਮ ਹੋਰ ਤੁਸੀਂ ਕੀ ਕਰਦੇ ਪਏ ਸੀ।
ਮੈਂ ਕੁਛ ਨੀ ਫ੍ਰੀ ਸੀ ਮੈਂ।
ਅੱਛਾ ਤੇ ਮਤਲਬ ਤੁਸੀਂ ਡੇਲੀ ਰੂਟੀਨ ਵਿੱਚ ਕੀ ਕਰਦੇ ਹੋ। ।
ਬਸ ਉਓਹੀ ਡੇਲੀ ਰੂਟੀਨ ਸਵੇਰੇ
ਹਮ।
ਕੰਮ ਵਗੈਰਾ ਕਰਨਾ ਰੋਟੀ ਪਾਣੀ ਬਸ ਹਾਂਜੀ।
ਤੇ ਪਲੀਜ਼
ਹਾਂਜੀ ਹਾਂਜੀ।
ਅੱਛਾ ਸਾਡਾ ਵੀ ਐਵੇਂ ਸਵੇਰੇ ਉੱਠੋ ਜਲਦੀ ਫੇਰ ਉਸ ਤੋਂ ਬਾਅਦ ਕੰਮ ਵਗੈਰਾ ਕਰੋ ਫਿਰ ਰੋਟੀ ਬਣਾਓ। ਹਾਂਜੀ ਫਿਰ ਹਾਂ ਹੁਣ ਤੇ ਵੈਸੇ ਵੀ ਬੱਚਿਆਂ ਦੀ ਛੁੱਟੀ ਛੁਟੀਆਂ ਪਈ ਦੀਆਂ ਨੇ ਤੇ ਸਾਰੇ ਫ੍ਰੀ ਹੁੰਦੇ ਆ ਘਰ ਆਪਾਂ ਕੋਈ ਗੇਮ ਵਗੈਰਾ ਖੇਲ ਲੈਂਨੇ ਆ ਤੇ ਥੋੜਾ ਟਾਈਮ ਪਾਸ ਹੋ ਜਾਂਦਾ ਗੇਮ ਖੇਲ ਕੇ ਹਾਂ ਕੋਈ ਉੁਡੂ
ਤੁਸੀਂ ਟੀਚਿੰਗ ਵੀ ਕਰਦੇ ਹੋ ਨਾ
ਹਾਂਜੀ ਮੈਂ ਟੀਚਿੰਗ ਵੀ ਕਰਦੀ ਹਾਂ ਨਾਲ ਨਾਲ ਮੈਂ ਸਿਲਾਈ ਵੀ ਸਿੱਖਦੀ ਪਈ ਹਾਂ ਹੁਣ
ਅੱਛਾ ਕਿੱਥੋਂ ਦੀ
ਸਿਲਾਈ ਸਾਡੇ ਉੱਧਰ ਹੀ ਹੈਗੇ ਨੇ ਕੋਈ
ਓਕੇ
ਹਾਂ ਉਹਨਾਂ ਦੇ ਕੋਲ ਹੀ ਹਾਂਜੀ ਘਰ ਦੇ ਕੋਲ ਹੀ ਨਾਲੇ ਘਰ ਦੇ ਕੋਲ ਹੀ ਨਾਲੇ ਫਰੀ ਬਹਿਣ ਨਾਲੋਂ ਮਾੜਾ ਨੀ ਹੈਗਾ ਆਪਣੇ ਅੱਜ ਕੱਲ ਤੇ ਸਟਿਚਿੰਗ ਦੇ ਇੰਨੇ ਇੰਨੇ ਪ੍ਰਾਈਜ ਹੋ ਗਏ ਨੇ ਬੰਦਾ ਖੁੱਦ ਹੀ ਸਿੱਖ ਲਏ ਓ ਖੁੱਦ ਹੀ ਸੀ ਲਏ ਆਪਣੇ ਸੂਟ ਆਪਣੇ ਮਤਲਬ ਦੇ
ਹਮ ਬਿਲਕੁਲ ਇਹੀ ਬੈਨੀਫਿਟ ਹੁੰਦਾ ਨਾ ਸਕਿੱਲ ਦਾ ਕੋਈ ਨਾ ਕੋਈ ਬੰਦੇ ਨੂੰ ਸਕਿੱਲ ਹੋਣੀ ਚਾਹੀਦੀ ਹੈ
ਉਹੀ ਤੇ ਨਾਲੇ ਆਪਾਂ ਕਈ ਵਾਰ ਕੋਈ ਡਿਜ਼ਾਇਨ ਦੇਖਦੇ ਹਾਂ ਸੇਮ ਕੋਈ ਨਹੀਂ ਬਣਾਉਂਦਾ ਓਦਾਂ ਦਾ ਸਾਨੂੰ ਸੈਟਿਸਫੈਕਸ਼ਨ ਨਹੀਂ ਮਿਲਦੀ ਸਵਾ ਕੇ ਸੂਟ ਕੇ ਬਈ ਇੱਦਾਂ ਦਾ
ਕਈ ਵਾਰੀ ਡਿਜ਼ਾਇਨ ਡਿਜ਼ਾਇਨ ਨਹੀਂ ਮਿਲ ਪਾਉਂਦੇ ਓਦਾਂ ਦੇ
ਹਾਂ ਉਹੀ ਤੇ ਫ ਬੰਦਾ ਆਪਣੇ ਆਪ ਕਰ ਸਕਦਾ ਹੈ ਆਪਣੇ ਆਪ ਚ ਜਿਹੜਾ ਮਰਜੀ ਡਿਜ਼ਾਇਨ ਪਾਣਾ ਹੋਏ ਜਿਵੇਂ ਮਰਜੀ ਸੂਟ ਬਣਾਉਣਾ ਹੋਏ ਉਹ ਬੰਦਾ ਖੁਦ ਕਰ ਸਕੇ ਸਕਦਾ ਏ
ਹਾਂਜੀ ਬਿਲਕੁਲ
ਹਮ ਨਾਲੇ ਸਾਡਾ ਆਪਣਾ ਹੀ ਆ ਤੇ ਸੂਟ ਫੇਰ ਬੰਦਾ ਉਸ ਹਿਸਾਬ ਨਾਲ ਸੀਦਾ ਏ ਤਸੱਲੀ ਨਾਲ ਵੀ
ਹਾਂਜੀ ਤੁਹਾਡੀ ਟੀਚਿੰਗ ਲਾਈਫ ਕਿੱਦਾਂ ਦੀ ਚੱਲਦੀ ਹੈ
ਹਾਂਜੀ ਟੀਚਿੰਗ ਵੀ ਵਧੀਆ ਹੀ ਏ ਉਹਦੇ ਨਾਲ ਵੀ ਕਾਫੀ ਮੈਨੂੰ ਪ੍ਰੋਫਿਟ ਹੋ ਜਾਂਦਾ ਹੈ ਬੱਚੇ ਆਉਂਦੇ ਨੇ ਹ ਨਾਲੇ ਆਪਣੀ ਵੀ ਸਕਿੱਲ ਇੰਪਰੂਵ ਹੋ ਜਾਂਦੀ ਏ ਥੋੜੀ ਸਟੱਡੀ ਦਾ ਪਤਾ ਲੱਗ ਜਾਂਦਾ ਨਾ ਨਾਲ ਦੇ ਨਾਲ ਕੁਛ ਕੁਛ ਨਾ ਕੁਛ ਨਿਊ ਪੜ੍ਹਨ ਨੂੰ ਮਿਲ ਜਾਂਦਾ ਹੈ ਨੌਲੇਜ ਗੇਨ ਹੁੰਦੀ ਹੈ ਹਾਂ ਪਤਾ ਲੱਗ ਜਾਂਦਾ ਕਿ ਵੀ ਕੁਛ ਸਿੱਖਣ ਨੂੰ ਵੀ ਮਿਲ ਜਾਂਦਾ ਹੈ ਕੁਛ ਨਾ ਕੁਛ ਡੇਲੀ ਤੇ ਨਾਲੇ ਟਿਊਸ਼ਨਜ ਵੀ ਦਿੰਨੀ ਆ ਮੈਂ ਉਹਨਾਂ ਨੂੰ ਬੱਚਿਆਂ ਨੂੰ ਟਿਊਸ਼ਨਜ ਤੇ ਆਂਦੇ ਨੇ ਹੋਲੀਡੇਜ ਹੋਮਵਰਕ ਕਰਦੇ ਨੇ ਸਕੂਲ ਦਾ ਵਰਕ ਕਰਦੇ ਨੇ ਸਕੂਲ ਦਾ ਵਰਕ ਕਰਦੇ ਨੇ ਹਾਂਜੀ ਤੇ ਹੋਰ ਕੁਛ ਵੀ ਕਰਦੇ ਹੋ ਆਪਣੇ ਫ੍ਰਰੀ ਟਾਈਮ ਵਿੱਚ
ਮੈਂ ਮੋਸਟਲੀ ਵੈਸੇ ਸਟੱਡੀ ਉੱਪਰ ਹੀ ਫੋਕਸ ਕਰਦੀ ਹਾਂ
ਉਹ ਅੱਛਾ ਅੱਛਾ ਸਟੱਡੀ ਕਰਦੇ ਹੋ ਤੁਸੀਂ ਕਾਹਦੀ ਸਟੱਡੀ ਕਰ ਰਹੇ ਹੋ
ਕੋਈ ਵੀ ਲਾਈਕ ਬੁੱਕ ਜੇ ਅੱਛੀ ਲੱਗੀ ਉਹ ਰੀਡ ਕਰ ਲਈ ਕੋਈ ਐਕਟੀਵਿਟੀ ਬੁੱਕ ਹੋ ਗਈ ਉਹ ਕਰ ਲਿਤੀ ਹਾਂਜੀ ਕੋਈ ਐਕਟੀਵਿਟੀ ਬੁੱਕਸ ਹੋ ਗਈ ਉਹ ਰੀਡ ਕਰ ਲੀਤੀ।
ਹੂੰ ਵਧੀਆ ਗੱਲ ਐ। ਹੋਣੀ ਚਾਹੀਦੀ ਐ ਵੈਸੇ ਇਹ ਚੀਜ਼ ਵੀ ਕਿ ਬੁੱਕਸ ਵਗੈਰਾ ਵੀ ਰੀਡ ਕਰਨੀ ਚਾਹੀਦੀ ਐ ਸਾਨੂੰ ਕਿਉਂਕਿ ਪਹਿਲੇ ਦੇ ਟਾਈਮ ਵਿੱਚ ਤੇ ਕੁਛ ਐਵੇਂ ਤਾਂ ਹੈ ਨੀ ਸੀ ਟਾਈਮ ਪਾਸ ਕਰਨ ਵਸਤੇ ਫ਼ੋਨ ਵਗੈਰਾ ਟੀ ਵੀ ਵਗੈਰਾ। ਅੱਜ ਕਲ ਦੇ ਬੱਚੇ ਤੇ ਇਹੀ ਸਭ ਚੀਜ਼ਾਂ ਦੇਖਦੇ ਨੇ ਫੋਨ ਹੋ ਗਿਆ ਟੀਵੀ ਹੋ ਗਿਆ। ਤੇ ਪਹਿਲੇ ਦੇ ਜਮਾਨੇ ਚ ਕੁਛ ਐਵੇਂ ਦਾ ਕੋਈ ਸਿਸਟਮ ਹੈ ਨੀ ਸੀ ਫੋਨ ਵਗੈਰਾ ਦਾ। ਤੇ ਫੇਰ ਸਾਰੇ ਬੁੱਕਸ ਈ ਰੀਡ ਕਰਦੇ ਸੀ ਨਿਊਜ ਪੇਪਰ ਰੀਡ ਕਰਦੇ ਸੀ ਬੁਕਸ ਰੀਡ ਕਰਦੇ ਸੀ।
ਹਾਂਜੀ ਉਹੀ ਫੇਰ ਉਹਨਾਂ ਦੀ ਆਦਤ ਵੀ ਬਣ ਚੁੱਕੀ ਕੀ ਸੀਓ
ਹਾਂ ਆਦਤ ਵੀ ਸੀ ਔਰ ਵਧੀਆ ਵੀ ਸੀ ਹਾਂ ਔਰ ਮਤਲਬ ਉਹਨਾਂ ਨੂੰ ਵੀ ਕੁਛ ਨਾ ਕੁਛ ਅਗਰ ਸਿੱਖਣ ਨੂੰ ਮਿਲਦਾ ਸੀ ਫਿਰ ਅੱਗੋਂ ਆਪਣੀ ਫੈਮਿਲੀ ਨੂੰ ਵੀ ਦੱਸਦੇ ਸੀ ਉਹ ਅੱਗੇ ਕਿ ਵੀ ਅੱਧਾ ਅੱਧਾਂ ਚੀਜ਼ ਹੈਗੀ ਐ। ਜਾਂ ਫਿਰ ਕੋਈ ਸਟੋਰੀਜ਼ ਪੜ ਲੈਨੀ ਆ ਸਟੋਰੀਜ਼ ਰੀਡ ਕਰ ਲੈਨੀ ਆ।
ਹਾਂਜੀ,
ਹੂੰ, ਆ ਸਾਡੇ ਟਾਈਮ ਤੇ ਵੀ ਆਉਂਦੀ ਹੁੰਦੀ ਸੀ ਆਪਾਂ ਤਾਂ ਸਕੂਲ ਟਾਈਮ ਜਾਂਦੇ ਹੁੰਦੇ ਸੀ ਤਾਂ ਵੀ ਸਕੂਲ ਸਨਰਾਈ ਲਾਈਵ
ਕਿਉਂਕਿ ਇਹ ਸਭ ਚੀਜ਼ਾਂ ਦਾ ਬੈਨੀਫਿਟ ਈ ਹੁੰਦਾ ਐ ਕੋਈ ਲੋਸ ਨੀ ਹੁੰਦਾ ਨੌਲੇਜ ਜਿੰਨੀ ਹੋ ਸਕ ਕਿ ਉਨੀ ਲੈਣੀ ਚਾਹੀਦੀ ਐ। ਮੈ ਕਿਆ ਦਾਲ
ਨਾਲੇ ਬੁੱਕਸ ਰੀਡ ਕਰਨੀ ਆ ਮਤਲਬ ਖਾਲੀ ਟਾਈਮ ਵਿੱਚ ਫੋਨ ਚਲਾਉਣ ਨਾਲੋ ਤੇ ਵਧੀਆ ਈ ਐ ਬੁੱਕਸ ਰੀਡ ਕਰਨੀ।
ਹਾਂਜੀ ਬਿਲਕੁਲ
ਹੂੰ,
ਤੇ ਦੋ ਵਜੇ ਮੈਂ ਫੋਨ
ਹੋਰ? ਹੋਰ ਕੀ ਕਰਦੇ ਹੋ ਤੁਸੀਂ?
ਹੈਲੋ,
ਤੁਸੀਂ ਕਿਹੜੀ ਤੁਸੀਂ ਕਿਹੜੀ ਕਲਾਸ ਨੂੰ ਸਟੱਡੀ ਕਰਾਦੇ ਔ?
ਮੈਂ ਟੈਂਨਥ ਤੱਕ ਕਰਵਾ ਲੈਂਨੀ ਆ।
ਓਕੇ ਠੀਕ ਏ। ਤੇ ਟਾਇਮਿੰਗ ਟਾਈਮਿੰਗ ਕੀ ਰਹਿੰਦਾ ਤੁਹਾਡਾ?
ਟਾਈਮਿੰਗ ਤੇ ਵੈਸੇ ਤੇ ਹੁਣ ਛੁੱਟੀਆਂ ਪਈ ਦੀਆਂ ਬੱਚਿਆਂ ਦੀ। ਤੇ ਸਵੇਰੇ ਈ ਆਦੇ ਨੇ ਬੱਚੇ
ਵੈਸੇ ਟੀਚਿੰਗ ਲਾਈਨ ਚ ਵੀ ਬੈਨੀਫਿਟ ਇਹ ਤੁਹਾਨੂੰ ਕਾਫੀ ਐ ਨਾ
ਹਾਂ ਹਾਂ ਟੀਚਿੰਗ ਲਾਈਨ ਵਿੱਚ ਵੀ ਕਾਫ਼ੀ, ਅੱਛਾ ਐਕਸਪੀਰੀਅੰਸ ਬਣ ਜਾਂਦਾ ਐ।
ਐਕਸਪੀਰੀਐੰਸ ਵੀ ਨੌਲੇਜ ਵੀ ਮਿਲ ਜਾਂਦੀ ਐ। ਤੇ ਨਾਲ ਹੋਲੀਡੇਜ ਵੀ ਹੋ ਜਾਂਦੇ ਐ ਬੱ
ਹਾਂ ਹਾਂ, ਉਹ ਤੇ ਹੈ ਈ ਐ ਹੋਲੀਡੇਜ ਵੀ ਹੋ ਜਾਂਦੀਆਂ ਜਿੱਦਾਂ ਜਿੱਦਾਂ ਬੱਚਿਆਂ ਦੀ ਛੁੱਟੀਆਂ ਹੁੰਦੀਆਂ ਉਦਾਂ ਸਾਨੂੰ ਵੀ ਮਿਲ ਜਾਂਦੀਆਂ ਨੇ।
ਕਿਉਂਕਿ ਜਿਹੜਾ ਇੱਕ ਜੋਬ ਪਰਸਨ ਐ ਉਹ ਤਾਂ ਨਾਈਨ ਟੂ ਫਾਈਵ ਈ ਰਹਿ ਜਾਂਦਾ।
ਹੂੰ, ਐ ਤੇ ਹੈ।
ਵੀ ਰਹਿਣਾ ਹੈ ਉਹਨਾਂ ਨੇ ਜੋਬ ਕਰਨੀ ਹੈ ਉਹਨਾ ਨੂੰ ਕੋਈ ਛੁੱਟ ਛੁਟੀਆਂ ਨਹੀਂ ਮਿਲਦੀਆਂ ਜਿੱਦਾਂ ਇੱਕ ਟੀਚਰ ਨੂੰ ਮਿਲ ਜਾਂਦੀ ਐ।
ਨਾਲੇ ਟੀਚਰ ਦੀ ਵੀ ਟਾਈਮਿੰਗ ਵੀ ਘੱਟ ਹੁੰਦੀ ਹੈ ਸਵੇਰੇ ਤੋਂ ਮਤਲਬ ਦੁਪਹਿਰ ਤੱਕ ਹੀ ਹੁੰਦੀ ਹੈ ਬਸ
ਸਕੂਲ ਸਕੂਲਸ ਵਿਚ
ਬਟ ਅਰਲੀ ਮੋਰਨਿੰਗ ਉਹਨਾਂ ਨੂੰ ਜਾਣਾ ਪੈਂਦਾ ਨਾ
ਹਾਂ ਹਾਂ ਉਹ ਤੇ ਹੈ ਹੀ ਹੈ ਚਲੋ ਹੈਬਿਟ ਵੀ ਅੱਛੀ ਹੋ ਜਾਂਦੀ ਹੈ ਜਲਦੀ ਉੱਠਣ ਨਾਲ
ਉਦਾਂ ਦੀ ਹੈਬਿਟ ਵੀ ਬਣ ਜਾਂਦੀ ਹੈ ਫਿਰ ਥੋੜਾ ਕੋਆਰਡੀਨੇਸ਼ਨ ਵੀ ਬਣ ਜਾਂਦਾ ਆ ਟੀਚਰਸ ਨਾਲ ਵੀ ਬੱਚਿਆਂ ਨਾਲ ਵੀ
ਉਹ ਤੇ ਹੈ ਹੀ ਆ ਵੀ ਇੰਟਰਸਟ ਬਣ ਜਾਂਦਾ ਨਾ ਉਸ ਚੀਜ਼ ਵਿੱਚ ਫਿਰ ਹੂੰ ਕੰਮ ਕਰਦੇ ਵੀ ਮਜ਼ਾ ਆਉਂਦਾ ਹੈ ਉਹ ਚੀਜ਼ ਨੂੰ ਇੰਜੋਏ ਕਰਨ ਦਾ
ਸਟੱਡੀ ਕਰਦੇ ਕਰਦੇ ਹੀ ਫਿਰ ਮੈਂ ਰੂਟੀਨ ਜਾਂ ਬਣ ਜਾਂਦਾ ਹੈ ਅਗਰ ਹੁਣ ਤੁਸੀਂ ਛੁੱਟੀਆਂ ਵੀ ਕਰ ਰਹੇ ਹੋ ਤਾਂ ਵੀ ਤੁਹਾਨੂੰ ਇੱਕ ਅੰਦਰੋਂ ਫੀਲਿੰਗ ਆਉਂਦੀ ਹੋਣੀ ਹੈ ਕਿ ਨਹੀਂ ਸਵੇਰੇ ਜਾਣਾ ਆ ਸਵੇਰੇ ਸਕੂਲ ਜਾਣਾ ਆ ਬੱਚਿਆਂ ਨੂੰ ਪੜ੍ਹਾਉਣਾ ਆ
ਹਾਂਜੀ ਉਹ ਤੇ ਹੈ ਹੀ ਆ ਹਾਂਜੀ ਹੂੰ ਚਾਹੇ ਆਪਾਂ ਮਤਲਬ ਕਿ ਹੁਣ ਸਕੂਲ ਵੀ ਓਫ ਹੋ ਜਾਈਏ ਲੇਕਿਨ ਫਿਰ ਵੀ ਸਾਨੂੰ ਬੱਚਿਆਂ ਦੀ ਟੈਂਸ਼ਨ ਤੇ ਤਾਂ ਵੀ ਰਹਿੰਦੀ ਹੈ। ਉਨਾਂ ਦੀ ਉਨਾਂ ਦਾ ਅਗਲੇ ਦਿਨ ਕੀ ਕਰਾਣਾ ਸਾਰਾ ਉਹ ਸਾਰਾ ਸਿਸਟਮ ਸਾਨੂੰ ਦੇਖਣਾ ਪੈਂਦਾ ਨਾ ਪਹਿਲੇ ਤੋਂ
ਪੂਰਾ ਟਾਈਮ ਟੇਬਲ ਹੋ ਜਾਂਦਾ ਹੈ ਫਿਰ ਨਾਲੇ ਕੋਰਡੀਨੇਸ਼ਨ ਵੀ ਬਣਾਉਣਾ ਪੈਂਦਾ ਪੇਰੈਂਟਸ ਦੇ ਨਾਲ ਵੀ
ਹਾਂਜੀ ਹਾਂਜੀ ਉਹ ਤੇ ਹੈ ਹੀ
ਪੇਰੈਂਟਸ ਨਾਲ ਵੀ ਟੀਚਰ ਨੂੰ ਗੱਲਬਾਤ ਕਰਨੀ ਚਾਹੀਦੀ ਹੈ। ਪੇਰੈਂਟਸ ਮੀਟਿੰਗ ਵਗੈਰਾ ਵੀ
ਉਹ ਤੇ ਹੈ ਹੀ ਨਾਲੇ ਪੇਰੈਂਟਸ ਨਾਲ ਵੀ ਟੱਚ ਚ ਰਹਿੰਦੇ ਆ ਬੱਚੇ ਨਾਲ ਵੀ ਪੇਰੈਂਟਸ ਨਾਲ ਵੀ ਸਾਰੇ ਮਤਲਬ ਦੱਸ ਦਿੰਦੀ ਹਾਂ ਵੀ ਕਿੱਦਾਂ ਤੁਹਾਡਾ ਬੱਚਾ ਕਿੱਦਾਂ ਵਰਕ ਕਰ ਰਿਹਾ ਆ ਕਿ ਤਾਂ ਇੰਪਰੂਵ ਹੋ ਸਕਦਾ ਹੋਰ
ਹੂੰ ਹੂੰ ਕਈ ਜਿੱਦਾਂ ਹਰ ਮੰਥ ਪੇਰੈਂਟਸ ਮੀਟਿੰਗ ਵੀ ਰੱਖ ਲੈਂਦੇ ਹੈ।
ਹੂੰ,,, ਪਰ ਕਈ ਪੇਰੈਂਟਸ ਤੇ ਹੁੰਦੇ ਨੇ ਬੜੇ ਵਧੀਆ ਜਿਹੜੇ ਆਪਣੇ ਮਤਲਬ ਬਹੁਤ ਧਿਆਨ ਦਿੰਦੇ ਨੇ ਆਪਣੇ ਬੱਚੇ ਦੇ ਤੇ ਲੇਕਿਨ ਕਈ ਹੁੰਦੇ ਨੇ ਜਿਹੜੇ ਬਿਲਕੁਲ ਹੀ ਲਾਪਰਵਾਹ ਕੋਈ ਫਰਕ ਹੀ ਨਹੀਂ ਪੈ ਰਿਹਾ ਕਦੀ ਸਕੂਲ ਹੀ ਨਹੀਂ ਆਉਂਦੇ ਕਈ ਇੱਦਾਂ ਦੇ ਹੁੰਦੇ ਨੀ ਕੀ ਪਤਾ ਹੀ ਲੱਗ ਰਿਹਾ ਬੱਚਾ ਵੀ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਕਦੇ ਪੇਟੀਐਮ ਤੇ ਨਹੀਂ ਆਉਣਾ ਔਰ ਚਲੋ ਉਹ ਤੇ ਨਲਾਇਕ ਬੱਚੇ ਨੇ ਹੁਣ ਤੇ ਛੱਡੋ ਜਿਹੜੇ ਇੰਟੈਲੀਜੈਂਟ ਨਿਕਲ ਉਹਨਾਂ ਦੇ ਪੇਰੈਂਟਸ ਵੀ ਨਹੀਂ ਆਉਂਦੇ ਸਕੂਲ ਚ
ਉਹ ਪੇਰੈਂਟਸ ਉੱਪਰ ਡਿਪੈਂਡ ਕਰਦੇ ਨਾ ਪੇਰੈਂਟਸ ਕਿੱਦਾਂ ਦਾ ਮਾਹੌਲ ਦਿੰਦੇ ਆ
ਹੂੰ,,, ਵੀ ਪੇਰੈਂਟਸ ਵੀ ਹੈਡ ਕਿੰਨੀ ਕੀ ਲੈ ਰਹੇ ਨੇ ਦੁੱਖ ਤਾਂ ਲੱਗਦਾ ਐ ਵੀ ਤਾਂਹੀ ਤਾਂਹੀ ਬੱਚੇ ਵੀ ਵੀਕ ਹੋ ਜਾਂਦੇ ਨੇ ਕਿਉਂਕਿ ਸਾਰਾ ਟੀਚਰ ਤੇ ਕਰਾ ਨੀ ਸਕਦੀ।
ਫਿਰ ਬਾਅਦ ਵਿੱਚ ਪ੍ਰੈਸ਼ਰ ਜਿਹੜਾ ਉਹ ਸਾਰਾ ਟੀਚਰਸ ਉੱਪਰ ਪਾ ਦਿੰਦੇ ਆ ਕਈ ਪੇਰੈਂਟਸ,
ਉਹ ਤੇ ਹੈ। ਫਿਰ ਟੀਚਰਸ ਦੀ ਗਲਤੀਆਂ ਕਰਦੇ ਨੇ ਕਿ ਇਹਨਾਂ ਨੇ ਕਰਾਇਆ ਨੀ।
ਬਿਲਕੁਲ ਜੋ ਕਿ ਏਦਾਂ ਹੋਣਾ ਚਾਹੀਦਾ ਕੀ, ਸਕੂਲ ਚ ਜੋ ਵੀ ਵਰਕ ਮਿਲਦਾ ਤੇ ਪੇਰੈਂਟਸ ਨੂੰ ਨਾਲ ਨਾਲ ਘਰ ਆ ਕੇ ਚੈੱਕ
ਹਾਂ, ਪੇਰੈਂਟਸ ਵੀ ਔਰ ਬੱਚਾ ਵੀ ਮਤਲਬ ਐਵੇਂ ਦਾ ਹੋਣਾ ਚਾਹੀਦਾ। ਕਿ ਬਈ ਜਿਹੜਾ ਖੁਦ ਵੀ ਰਿਸਪੋਂਸੀਬਿਲਿਟੀ ਸਮਝੇ ਆਪਣੀ ਜੇ ਟੀਚਰ ਨੇ ਕਰਾਇਆ ਤੇ ਆਪਾਂ ਘਰ ਜਾ ਕੇ ਕਰਨਾ। ਤੇ ਉਹੀ ਚੀਜ਼ ਫਿਰ ਪੇਰੈਂਟਸ ਨੇ ਦੇਖਣੀ ਐ ਕਿ ਆ ਬੱਚੇ ਨੇ ਸਾਡਾ ਕੀਤਾ ਕਿ ਨੀ ਕੀਤਾ। ਕਿਉਂਕਿ ਹੁਣ ਪੇਰੈਂਟਸ ਚਲੋ ਕਈ ਪੇਰੈਂਟਸ ਨਈ ਪੜ੍ਹੇ ਲਿਖੇ ਹੁੰਦੇ ਕਈ ਨੀ ਕਰਵਾ ਸਕਦੇ ਲੇਕਿਨ ਬੱਚਿਆਂ ਨੂੰ ਤਾਂ ਸਾਰਾ ਸਕੂਲ ਜਿੱਦਾਂ ਆਪਾਂ ਸਮਝਾ ਕੇ ਭੇਜਦੇ ਆ ਵੀ ਘਰ ਜਾ ਕੇ ਜਿਹੜਾ ਬੱਚਾ ਕਰਦਾ ਨਾ। ਉਹੀ ਫੇਰ ਇੰਟੈਲੀਜੈਂਟ ਰਹਿੰਦਾ।
ਓ ਸੈਲਫ ਸਟੱਡੀ ਵੀ ਬਹੁਤ ਜ਼ਰੂਰੀ ਹੈਗੀ ਆ ਅੱਜ ਕੱਲ੍ਹ।
ਹਾਂਜੀ, ਓ ਤੇ ਹੈਗੀ ਐ ਜਦ ਤੱਕ ਬੱਚਾ ਖੁਦ ਨੀ ਨਾ ਕਰੇਗਾ।
ਇੱਕ ਟੀਚਰ ਨੂੰ ਵੀ ਚਾਹੀਦਾ ਇੱਕ ਟੀਚਰ ਨੂੰ ਵੀ ਚਾਹੀਦਾ ਕਿ ਬੱਚਿਆਂ ਨੂੰ ਸੈਲਫ ਸਟੱਡੀ ਬਾਰੇ ਦੱਸਣ ਕਿੰਨੇ ਟਾਈਮ ਤੁਸੀਂ ਸਟੱਡੀ ਕਰਨੀ ਐ। ਕੀ ਕੀ ਤੁਹਾਡੇ ਲਈ ਬੈਸਟ ਰਹੇਗਾ।
ਹਾਂਜੀ।
ਨਾਲੇ ਉਹਨਾਂ ਦੇ ਫਿਊਚਰ ਗੋਲ ਵੀ ਹੋਣੇ ਚਾਹੀਦੇ ਆ ਸੈਟ।
ਹੂੰ, ਪਹਿਲੇ ਤੋਂ ਹੀ ਬੱਚਾ ਸੋਚ ਕੇ ਰੱਖੇਗਾ ਨਾ ਹਾਂਜੀ ਵੀ ਅਸੀਂ ਐਹ ਚੀਜ਼ ਕਰਨੀ ਐ। ਤੇ ਫੇਰ ਉਹ ਜ਼ਿੰਦਗੀ ਵਿੱਚ ਕਦੀ ਵੀ ਮਾਰ ਨੀ ਖਾਏਗਾ। ਬਾਕੀ ਬੋਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ।
ਮੈਨੂੰ ਵੀ ਬੋਤ ਅੱਛਾ ਲੱਗਿਆ ਠੀਕ ਐ ਚੰਗਾ। ਬਾਏ ਬਾਏ ਸਤਿ ਸ੍ਰੀ ਅਕਾਲ ਠੀਕ